ਹਾਂਜੀ, ਭੈਜੀ ਸਸੀ ਕੋ
ਹੈਲੋ।
ਹੈਲੋ, ਭੈਣਜੀ। ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਮੈਂ ਠੀਕ ਹਾਂ। ਤੁਸੀਂ ਸੁਣਾਓ?
ਹਾਂਜੀ ਆਵਾਜ਼ ਆ ਰਹੀ ਐ ਮੇਰੀ ਤੁਹਾਨੂੰ ਜੀ। ਹਾਂਜੀ, ਸਤਿ ਸ੍ਰੀ ਅਕਾਲ। ਹੋਰ ਠੀਕ ਓ। ਹੋਰ, ਕੀ ਕਰ ਰਹੇ ਸੀ। ਕੀ ਕਰ ਰਹੇ ਸੀ, ਤੁਸੀਂ ਮੈਂ ਕਿਹਾ।
ਬਣਾ ਸੀ ਹੋਈ ਸੀ
ਤੂੰ ਆਈ ਹੈਂਡ ਵਾਸ਼ ਤਾ ਕਰਕੇ ਆ ਮੈਂ ਵੀ ਬਸ ਰੋਟੀ ਖਾਈ ਸੀ। ਹ ਨੂੰ ਕਾਕੇ ਨੂੰ ਕਹਿ ਰਹੀ ਸੀ, ਸੋ ਜੋੋ ਆਪਣੇ ਬੇਟੇ ਨੂੰ ਹੁਣ ਲੇਕਿਨ ਉਹ ਸੋ ਨੀ ਰਿਹਾ। ਉਹ ਅੱਜ ਕੱਲ ਫੋਨ ਦਾ ਬੜਾ ਚੱਕਰ ਹੈ ਬੱਚੇ ਅੱਜ। ਫੋਨ ਚਲਾਉਂਦੇ ਨਾ ਤੇ ਫੇਰ ਚਲਾਂਦੇ ਚਲਾਂਦੇ ਇੰਸਟਾਗ੍ਰਾਮ ਵੀ ਖੋਲ ਲੈਂਦੇ ਨੇ। ਤੇ ਬਸ ਉਹਨੂੰ ਫੇਰ ਰੀਲ ਦਾ। ਬੜਾ ਸਿਸਟਮ ਲੱਗਦਾ ਰੀਲ ਦੇਖਦੇ ਰਹਿਣਗੇ ਦੇਖਦੇ ਰਹਿਣਗੇ ਅੱਜ ਕੱਲ। ਸੋਸ਼ਲ ਮੀਡੀਆ ਨੇ ਨਾ ਬਹੁਤ ਕੰਮ ਖ਼ਰਾਬ ਕੀਤਾ ਹੋਇਆ।
ਸਹੀ ਗੱਲ ਏ ਮੈਂ ਆਪ ਹੁਣ ਬੱਚਿਆਂ ਕੋਲੋਂ ਬੜਾ ਔਖਾ ਲਿਆ ਟਾਈਮ ਜਿਆਦਾ ਹੋ ਗਿਆ ਮੈਂ ਕਿਹਾ ਸੌ ਹੁਣ। ਬੱਚੇ ਛੱਡਦੇ ਹੀ ਨੀ ਫੋਨ ਦੇਖੋ। ਇਨਾਂ ਇਨਾਂ ਟਾਈਮ ਹੋ ਜਾਂਦਾ ਵੇ ਇਹਨਾਂ ਕੋਲੋਂ ਫੋਨ ਲੈਣਾ ਬੜਾ ਮੁਸ਼ਕਿਲ ਏ।
ਹਾਂਜੀ, ਹਾਂਜੀ ਕਈ ਵਾਰੀ ਇਹ ਚੀਜ਼ਾਂ ਬਹੁਤ ਅੱਛੀ ਵੀ ਹੁੰਦੀ ਹੈ ਜਿਵੇਂ। ਸੋਚੋ ਮੇਰੇ ਲਈ ਵੀ ਕੋਈ ਕੰਮ ਦੇਖਣਾ ਹੋਏ ਜਾਂ ਕੋਈ ਚੀਜ਼ ਪਤਾ ਕਰਨੀ ਹੋਏ। ਅਗਰ ਸਾਨੂੰ ਕੋਈ ਇਨਫੋਰਮੇਸ਼ਨ ਚਾਹੀਦੀ ਹੈ ਜਾਂ ਕੋਈ ਸਾਨੂੰ ਦੂਰ ਦੂਰ ਦੀ ਚੀਜ਼ ਪਤਾ ਲੱਗ ਰਹੀ ਹੈ। ਉਹ ਸੋਸ਼ਲ ਮੀਡੀਆ ਨਾਲ ਹੀ ਮਤਲਬ ਉਹ ਸਿੱਖਦਾ। ਨਹੀਂ ਤੈਨੂੰ ਤਾਂ ਪਤਾ ਅੱਜ ਕੱਲ੍ਹ ਬੱਚੇ।
ਮਿਸਯੂਜ ਜਿਆਦਾ ਕਰ ਰਹੇ ਨੇ ਹਾਂਜੀ ਸਹੀ ਗੱਲ ਏ ਹਾਂਜੀ।
ਮੈ ਤੇ
ਜੀ। ਫੇਸਬੁੱਕ ਏ ਹਾਂਜੀ ਸਹੀ ਗੱਲ ਏ ਯੂਟਿਊਬ ਏ।
ਤੇ। ਅਸੀਂ ਉਹਦੇ ਉੱਪਰ। ਨੁਕਸਾਨ ਪਹੁੰਚਾਉਣਾ ਉਹ ਬੜਾ ਕਰਨ ਵਾਲੀ ਗੱਲ ਹੁੰਦੀ ਹੈ।
ਹਾਂਜੀ।
ਹਨਾ ਹਰ ਚੀਜ਼ ਨਹੀਂ ਕਰਨੀ ਚਾਹੀਦੀ ਉਵੇਂ ਫਿਰ।
ਹਾਂਜੀ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ।